ਹੋ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਕਿਵੇਂ ਓ
ਵਧੀਆ, ਵਧੀਆ ਤੁਸੀਂ ਦੱਸੋ ਠੀਕ ਓ
ਹਾਂਜੀ, ਹਾਂਜੀ ਸਭ ਠੀਕ ਆ। ਸਭ ਠੀਕ ਆ।
ਹੋਰ, ਕੀ ਕਰ ਰਹੇ ਸੀ?
ਕੁਛ ਨੀ ਬੱਸ ਖ਼ਰਚਾ ਪਾਣੀ ਦੇਖ ਰਹੇ ਸੀ। ਕਿੰਨਾ ਹੋ ਗਿਆ ਮਹੀਨੇ ਦਾ। ਉਹੀ ਕਰ ਰਹੇ ਸੀਗੇ। ਹੋਰ ਤਾਂ ਕੁਛ ਨੀ ਕਰ ਰਹੇ ਸੀ।
ਅੱਜ ਕੱਲ੍ਹ ਲੋਕੀ ਦੇਖਿਆ ਵਾਧੂ, ਮਤਲਬ ਖਰਚਾ ਕਰਨ ਲਾਗੇ ਨਾ।
ਹਾਂ ਜੈ ਜੀ ਕਿਉਂਕਿ ਮਹਿੰਗਾਈ ਵੀ ਬਹੁਤ ਹੋ ਗਈ ਆ ਨਾ। ਤੇ ਮਹਿੰਗਾਈ ਦੇ ਹਿਸਾਬ ਨਾਲ ਵੀ। ਬੰਦਿਆਂ ਨੂੰ ਜਾਂ ਫਿਰ ਆਪਸੀ ਪਤਾ ਹੋਣਾ ਚਾਹੀਦਾ, ਕਿ ਕਿੰਨਾ ਖਰਚਾ ਕਿਵੇਂ ਸਾਂਭਣਾ ਯਾ ਕਰੀਏ ਕੁੱਛ। ਪਰਿਵਾਰ ਜੇ ਵੱਡੇ ਹੋ ਰਹੇ ਆ। ਉਹ ਤੇ ਖਰਚੇ ਮੁੱਕਦੇ ਨੀ ਪਰਿਵਾਰ ਏਡਾ ਵੱਡਾ ਹੋ ਜਾਂਦਾ।
ਚੱਲੋ, ਪੁਰਾਣੇ ਟਾਈਮ ਵੀ ਪਰਿਵਾਰ ਵੱਡੇ ਸੀਗੇ। ਪਰ ਉਹ ਫੂਕ, ਫੂਕ ਕੇ ਮਤਲਬ ਪੈਹੇ। ਖਰਚਦੇ ਸੀ ਨਾ।
ਉਹ ਤਾਂ ਖਰਚਦੇ ਸੀ। ਫਿਰ ਉਦੋਂ ਦੇਖੋ ਇਹ ਉਦੋਂ ਲੋਕਾਂ ਚ ਐਂਵੀ ਨੀ ਹੁੰਦਾ ਸੀ। ਵੀ ਆਹ ਵੀ ਕਰ ਲੈੇਣੇ ਆ। ਉਹ ਵੀ ਕਰ ਲੈ। ਨਾ ਇਹਨਾਂ ਸ਼ੌਕ, ਫਾਲਤੂ ਫੁਕਰੀ ਆਲੇ ਸ਼ੌਕ ਨੀ ਹੁੰਦੇ ਸੀ, ਲੋਕਾਂ ਕੋਲ। ਲੋਕਾਂ ਨੂੰ ਹੁੰਦਾ ਸੀ ਵੀ ਜਿੰਨਾ ਹੈਗਾ, ਉਹ ਓਦੇ ਚ ਖ਼ੁਸ਼ ਹੁੰਦੇ ਸੀਗੇ। ਤਾਂ ਹੀ ਨਾ ਲੋਕਾਂ ਕੋਲ ਜਿੰਨਾ ਹੁੰਦਾ ਸੀ ਨਾ ਓਦੇ ਚ ਵੀ ਰਾਜ਼ੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ ਨਾ ਉਹਨਾਂ ਨੂੰ ਕੋਈ ਇੱਧਰ ਦੀ ਗੱਲ
ਉਹ ਤਾਂ ਹੈ ਤੁਸੀਂ ਦੇਖੋ ਨਾ ਅੱਜ -ਕੱਲ ਜਿਵੇਂ ਲੋਕੀ ਦੇ ਪੈਸਾ ਵਾਧੂ ਕਮਾ ਰਹੇ ਆ ਤੇ ਲੋਕੀ ਵੱਡੀਆਂ -ਵੱਡੀਆਂ ਗੱਡੀਆਂ ਦੇ ਸ਼ੌਂਕ ਪੂਰੇ ਕਰ ਰਹੇ ਨੇ ਲੈ- ਲੈ ਕੇ। ਆ ਹੁਨ ਮਤਲਬ ਉਹੀ ਸ਼ੌਕ ਪਕਾਣ ਵਾਸਤੇ ਦੇਖੋ ਨਾ ਓਨਾਂ ਨੂੰ ਇਨਾ ਹੋ ਗਿਆ ਕਿ ਅਸੀਂ ਸ਼ੌਕ, ਮਤਲਬ ਕਿ ਏਨਾ ਸ਼ੋਸ਼ੇਬਾਜ਼ੀ ਕਰਨੀ ਆ ਜੇ ਕਿਤੇ ਜਾਣਾ ਵੀ ਹੋਵੇਗਾ ਤਾਂ ਗੱਡੀਆਂ ਤੇ ਜਾਣਾ ਉਹਨਾਂ ਨੇ।
ਸਹੀ ਗੱਲ ਆ ਕਿੰਨਾ ਤਾਂ ਤੇਲ ਫੂਕਦੇ ਆ ਫਿਰ ਏਦੇ ਵਿੱਚ। ਏਨਾਂ ਦਾ ਤੇਲ ਜਾਂਦਾ ਫਿਰ ਤੇਲ ਫੇਰ, ਹੋਰ ਤੇਲ ਮਹਿੰਗਾ ਵੀ ਐ ਫਿਰ ਮੁੱਕ ਗਿਆ ਅ ਥੋੜੀ -ਥੋੜ੍ਹੀ ਥਾਂ ਵਾਸਤੇ ਵੀ ਉੱਥੇ ਜਾਣਾ, ਕਿਉਂਕਿ ਟੋਰ ਹੀ ਕੱਢਣੀ ਹੁੰਦੀ ਏਨਾਂ ਨੇ ਕੀ ਕਰਨਾ। ਪੈਹੈ ਇੰਨੇ ਮੁਫ਼ਤ ਦੇ ਪੈਸੇ ਹੈਗੇ, ਓ ਉਹ ਵੀ ਲਾ ਰਹੇ ਆ ਤੇ ਉਸ ਵਿੱਚ ਫੇਰ- ਪੈਸੇ ਪਾ ਕੇ ਫ਼ੇਰ ਤੁਸੀਂ ਤੇਲ ਫੂਕੋ, ਫੇਰ ਤੇਲ ਪਾਓ ਫੇਰ ਕਰੋ ਫੇਰ ਕਰੋ ਬਸ ਇਹੀ ਆ, ਉਹੀ ਮਹਗਾਈਆਂ ਵੱਧ ਗਈਆਂ ਟੈਕਸ ਵਗੈਰਾ ਵੱਧ ਗਏ, ਸਾਰਾ ਕੁੱਛ
ਤੁਸੀਂ ਇਹ ਦੇਖੋ ਫਾਲਤੂ ਦੇ ਖਰਚੇ, ਤੁਸੀਂ ਇਹ ਵੇਖੋ ਕੱਪੜਿਆਂ ਦੇ ਫਾਲਤੂ ਦੇ ਖਰਚੇ ਲੋਕੀ ਅੱਜ- ਕੱਲ ਕਰਦੇ ਨੇ, ਸ਼ੋਸ਼ੇਬਾਜ਼ੀ ਕਰਨ ਵਾਸਤੇ ਲੋਕੀ ਪੰਜ -ਪੰਜ, ਸੱਤ- ਸੱਤ ਜੋੜੇ ਕੱਪੜੇ ਲਈ ਖੜੇ ਨੇ।
ਸਹੀ, ਬੇ ਮਤਲਬ ਹੀ ਨਾ ਲਏ। ਚੌੜਾਂ ਲਈ, ਸਹੀ ਗੱਲ ਆ ਵੀ ਪੈਸੇ, ਮਤਲਬ ਐਂ ਜਿਵੇਂ ਪੈਸੇ ਜਿਵੇਂ ਪਗਾਣੇ ਹੁੰਦੇ ਨੇ ਨਾ, ਖ਼ਤਮ ਕਰਨੇ ਹੁੰਦੇ ਨੇ ਪੈਸੇ, ਓ - ਓ ਵਾਲਾ ਹਿਸਾਬ ਆ ਲੋਕਾਂ ਕੋਲ।
ਉ ਵੀ ਓਨਾਂ ਨੂੰ ਬਸ ਲੋਕਾਂ ਨੂੰ ਐ ਹੈ ਕਿ ਸਾਡੇ- ਸਾਡੇ ਕੋਲ ਇੰਨੇ ਪੈਸੇ ਆ, ਅੱਗ ਲਾਏ ਵੀ ਨੀ ਮੁੱਕਣੇ ਪੈਹੈ ਇੰਨੇ ਆ।
ਹਾਂ- ਹਾਂ ਹਮ
ਪਰ ਓਨਾਂ ਨੂੰ ਏ ਨੀ ਨਾ ਪਤ ਪਤਾ ਕਿ ਜਿਨ੍ਹਾਂ ਕੋਲ ਹੈ ਨੀ ਉਹਨਾਂ ਉਹ ਕਿੰਨੀ ਕਦਰ ਕਰਦੇ ਆ ਪੈਹਿਆ ਦੀ।
ਤਾਂਹੀ ਨਾ।
ਆਹੋ ਉਹੀ ਨਾ ਅੱਜ- ਕੱਲ੍ਹ ਤਾਂ ਦੇਖਿਆ ਤੁਸੀਂ ਇਹ ਦੇਖ ਦੇਖੋ ਨਾ ਅੱਜ -ਕੱਲ੍ਹ ਜਿਵੇਂ ਲੋਕੀ ਸ਼ੋਸ਼ੇਬਾਜ਼ੀ ਚ ਖਾਣ- ਪੀਣ ਨੂੰ ਚੀਜ਼ਾਂ ਤੇ ਲੈ ਲੈਂਦੇ ਨਵੀਆਂ- ਨਵੀਆਂ, ਮਹਿੰਗੀਆਂ- ਮਹਿੰਗੀਆਂ ਜੇ ਸਵਾਦ ਨਾ ਲੱਗਣ ਤਾਂ ਉਵੇਂ ਸੱਟ ਦਿੰਦੇ ਨੇ, ਤੇ ਦੇਖੋ ਨਾ ਕੀ ਆਵਦੇ ਪੈਹੈ ਵੀ ਤਾਂ ਕਿੰਨੇ ਬਰਬਾਦ ਕਰਦੇ ਨੇ।
ਤੁਸੀਂ ਨਾ ਜਿੰਨੇ ਵੀ ਵੱਡੇ ਆਰਟਸ ਬਣ ਜੌ, ਜਾਂ ਕੁਛ ਵੀ ਤੁਹਾਡੇ ਕੋਲ ਵੱਡਾ ਹੈ ਤੁਹਾਨੂੰ ਲੱਗਿਆ ਨਾ ਵੀ ਤੁਸੀਂ ਵੱਡੇ ਹੋ ਗਏ ਓ, ਤੁਸੀਂ ਗੱਡੀਆਂ ਵੀ ਲੈ ਲਈਆਂ, ਤੁਸੀਂ ਐ ਬੁਲਟ ਵੀ ਲੈ ਲਿਆ, ਤੁਸੀਂ ਕਰੇਟਾ ਕਰੁਟਾ, ਲੈਬਰ ਗਿਨੀ, ਸਾਰਾ ਕੁਝ ਤੁਸੀਂ ਲੈ ਲਿਆ। ਪਰ ਤੁਸੀਂ ਏਨੂੰ ਕਿੰਨਾ ਕੁ ਚਲਾ ਲੋਂਗੇ? ਤੁਸੀਂ ਕਿੰਨਾ ਕੁ ਤੁਸੀਂ ਵਰਤ ਲੌਂਗੇ, ਉਹ ਪਈ ਰਹਿਣੀ ਆ ਪਏ- ਪਏ ਸੱਜ ਸੱਜਣੀ ਜਿਵੇਂ ਸੱਜਿਆ ਨੀ ਹੁੰਦਾ ਚੀਜ਼ ਡੀਸ ਪਲੇਅ ਲਾਈ ਹੁੰਦੀ ਜਿਵੇਂ, ਉਵੇਂ ਤੁਹਾਡੀ ਥੋੜ੍ਹੀ ਜਿਹੀ ਦੇਰ ਬਾਅਦ ਉਹ ਪਈ ਰਹੇਗੀ।
ਦੇਖੋ ਤਾਂ ਸਹੀ ਜੀ, ਉਹਦੇ ਤੇ ਖਰਚਾ ਵੀ ਤਾਂ ਲੱਗਣਾ ਈ ਆ ਉਹਨੂੰ ਠੀਕ ਕਰਾਣ ਤੇ ਕਿੰਨਾ ਖਰ ਚਾ ਲੱਗੇਗਾ, ਜਿੰਨੀਆਂ ਵੱਡੀਆਂ ਗੱਡੀਆਂ ਹੋਣਗੀਆਂ, ਓਨਾ ਹੀ ਮਹਿੰਗਾ ਖਰਚਾ ਪਏਗਾ।
ਹਾਂ, ਉਹੀ ਕਹਿ ਰਹੀ ਨਾ ਮੈਂ ਕਿ ਬਸ ਤੁਸੀਂ ਇੱਕ ਉਹ ਮੋਹ- ਮੋਹ ਚ ਕਿਸੇ ਨਾਲ ਹੈਗਾ ਸੀ, ਉਹਦੇ ਵਾਸਤੇ ਤੁਸੀਂ ਲੈ ਲੀ। ਚੀਜ਼ ਜਿਵੇ ਆਮ ਤੁਹਾਡਾ ਮੋਹ ਸੀ, ਤੁਸੀਂ ਚੀਜ਼ ਖਰੀਦ ਲੀ, ਹੁਣ ਉਹ ਚੀਜ਼ ਵਰਤ ਤਨਚਾਵੇ ਨਾ ਤਾਂ ਉਹਦਾ ਫੈਦਾ ਕੀ। ਥੋੜ੍ਹੀ ਦੇਰ ਤੁਸੀਂ ਚਲਾਓਂਗੇ ਫੇਰ ਤੁਸੀਂ ਓਹਨੂੰ ਰੱਖ ਦੋਗੇ ਸਜਾ ਕੇ। ਉਹ ਕਿਤੇ ਕੱਪੜਿਆਂ ਨਾਲ ਢੱਕੀ ਪਈਏ ਕੋਈ ਕਦੇ ਕਿੱਥੇ ਪਈਏ ਕਦੇ ਕਿੱਥੇ ਥੇ ਪਈਏ। ਫੇਰ ਓਹ ਫੇਰ ਓਹ ਸ਼ੌਂਕ ਜਾਂ ਮਰ ਜਾਂਦੈ। ਫਿਰ ਐਂਈ ਇਕੱਠੇ ਕਰ-ਕਰਕੇ ਜਦੋਂ ਤੁਸੀਂ ਵੇਚਣਾ ਹੋਇਆ ਤਾਂ ਓਹਨੂੰ ਅੱਗੇ ਵੀ ਹੁਣ ਤੱਕ ਖੜੀ ਪਈ ਐ ਓਦੋਂ ਓਹਦੇ ਦਾਮ ਡਿੱਗ ਜਾਂਦੇ ਐ ਤੁਸੀਂ ਓਹ ਵੀ ਘੱਟੇ ਚ ਜਾਣੇ, ਤਾਂ ਪੈਸੇ ਓਸ ਓੱਥੇ ਲਾਓ ਜਿੱਥੇ ਤੁਹਾਨੂੰ ਬਾਲੀ ਜਿਆਦਾ ਲੋੜ ਆ, ਫਾਲਤੂ ਦੀ ਸ਼ੋਸ਼ਾਬਾਜ਼ੀ ਏਹ ਹੋਗੀ ਓਹ ਹੋਗੀ, ਫੁਕਰੀ ਜੀ ਕਰਨ ਦਾ ਉਹਦਾ ਕੀ ਫੈਦਾ।
ਓਹੀ ਨਾ, ਲੋਕੀ ਅੱਜ-ਕੱਲ ਫੁਕਰੀ ਦੇਖੋ ਨਾ ਸੋਨਾ ਜਿਵੇਂ ਮਹਿੰਗਾ ਹੋਇਆ ਪਿਆ ਲੋਕੀ ਜਿੰਨਾਂ ਕੋਲ ਤਾ ਹੈਗਾ ਪੈਸਾ ਓਹ ਨਾ ਗਲੇ ਚ ਐ ਸੋਨਾ ਪਾ-ਪਾ ਵਖਾਂਦੇ ਨੇ। ਕਿ ਸਾਡਾ ਦੇਖੋ ਕਿੰਨਾ ਈ ਸੋਨਾ ਸਾਡੇ ਘਰੇ ਪਿਆ ਐ।
ਹੰ-ਹੰ
ਬਹੋਤ ਮਨ ਲੋਕ ਫੁਕਰੀ ਮਾਰਨ ਵਾਸਤੇ ਨਾ ਏਡੀ ਹੱਦ ਤੱਕ ਲੋਕੀ ਡਿੱਗ ਜਾਂਦੇ ਨਾ, ਥੱਲੇ ਸਮਜ ਈ ਨਈ ਆਂਦੀ ਕਿ ਕੈਹੋ ਜਿਆ ਜਮਾਨਾ ਆਇਆ ਪਿਆ ਅੱਜ-ਕੱਲ।
ਸਈ ਗੱਲ ਆ ਮਤਲਬ ਆਵਦੀ ਨਾ ਹੀਰੋਗਿਰੀ ਆਪਦੀ ਪੈਸਾ ਵਾਲੀ ਪੈਸਾਗਿਰੀ ਏ ਜੇਹੜੀ ਏ ਨਾ ਏਹ ਓਹਨਾਂ ਤੇ ਝਾੜਦੇ ਨ ਗ਼ਰੀਬਾਂ ਤੇ। ਆਪ ਦੀਏ ਵਾਂਗੂ ਜੇ ਟੱਕਰ ਦੇ ਨੇ ਜਾਂ ਫੇਰ ਆਪਦੇ ਹਿਸਾਬ ਦੇ ਨੇ ਓਹਨਾਂ ਦੇ ਜੇ ਝਾੜਨ ਫੇਰ ਤਾਂ ਗੱਲ ਵੀ ਹੋਏ ਓਹ ਛੋਟੇ ਛੋਟਿਆਂ ਨੂੰ ਹੋਰ ਛੋਟਾ ਦਿਖਾਣਾ ਏਹੀ ਲੋਕਾਂ ਦੀ ਫਿਦਰਤ ਹੀ ਬਣ ਚੁੱਕੀ ਐ ਇੱਕ ਤਰ੍ਹਾਂ ਦੀ ਨਾ।
ਬਿਲਕੁਲ-ਬਿਲਕੁਲ ਜੀ, ਵੱਡੇ ਮੂਹਰੇ ਜੇ ਵੱਡੇ ਕੋਈ ਟੱਕਰ ਦੇ ਨਾ ਓਹਨਾਂ ਮੂਹਰੇ ਤੇ ਬੋਲਤੀ ਬੰਦ ਹੁੰਦ ਦੀ ਓਹਨਾਂ ਦੀ ਓਹਨਾਂ ਨੂੰ ਪਤੈ ਉਸ ਓਹਨਾਂ ਤੋਂ ਉੱਚੇ ਨੇ ਓਹ।
ਹਾਂ ਤਾਂ ਹੀ ਨਾ ਫਰਕ ਕਿੰਨਾ ਹੀ ਜਿਆਦਾ ਫ਼ਰਕ ਐ ਇਸ ਚੀਜ ਵਿੱਚ।
ਹੁਨ ਦੇਖੋ ਜੇ ਜੇ ਓਹ ਪੈਸੇ ਬਚਾ ਕੇ ਆਪਦੇ ਰੱਖ ਲੈਨ ਤੇ ਕਿੰਨਾ ਫੈਦਾ ਹੋਏਗਾ ਜੇ ਸ਼ੂਸ਼ ਬਾਜ਼ੀਆਂ ਤੇ ਨਾ ਈ ਵਰਤਨ ਤਾਂ
ਹਾਂ
ਸਈ ਗੱਲ ਐ ਆਨ ਵਾਲੇ ਟੈਮ ਚ ਦੇਖੋ ਮਹਿੰਗਾਈ ਤਾਂ ਵੱਧਣੀ ਓਹੀ
ਸਈ ਗੱਲ ਆ, ਸਈ ਗੱਲ ਆ, ਓਹੀ ਨਾ ਬਚਤ ਤਾਂ ਕਰਨੀ ਬਹੋਤ ਲਾਜ਼ਮੀ ਆ ਬਈ। ਅੱਜ ਦੇ ਟੈਮ ਚ ਤੇ ਵੈਸੇ ਈ ਬਹੁਤ ਲਾਜਮੀ ਐ ਫਾਲਤ ਤੂ ਖਰਚੇ ਤੋਂ ਤੇ ਸਾਰਿਆਂ ਨੂੰ ਹੀ ਬਚਨਾ ਚਾਹੀਦੈ।
ਬਿਲਕੁਲ ਜੀ। ਹੁਨ ਆਪਾਂ ਨੂੰ ਪਤਾ ਈ ਐ ਹੁਨ ਜਿਵੇਂ ਤੇਲ ਦੇ ਦਾਮ ਕਿੰਨੇ ਵਦੀ ਜਾਂਦੇ ਨੇ। ਆਹ ਗੈਸ ਸਿਲੰਡਰ ਦੇ ਦਾਮ ਕਿੰਨੇ ਵਦੀ ਜਾਂਦੇ ਆ।
ਫੱਲ ਇੰਨੇ ਮਹਿੰਗੇ ਹੋਏ ਪਏ ਸਬਜੀਆਂ ਇੰਨੀ ਮਹਿੰਗੀਆਂ ਹੋਈਆਂ ਪਈਆਂ। ਹੁਨ ਏ ਕਿੱਥੇ ਜਾਏ ਵੀ ਆਮ ਬੰਦਾ, ਜਿਨੇ
ਪਿਆਜ ਸੌ ਦੇ ਤਿੰਨ ਕਿੱਲੋ ਹੋ ਗਏ ਹੁਨ ਕਿੱਥੇ ਪਹਿਲਾਂ ਦਸ-ਦਸ ਰੁਪਏ ਕਿੱਲੋ ਹੁੰਦੇ ਸੀਗੇ। ਕਿੰਨਾ ਵਦੀ ਜਾਂਦੈ ਦਾਮ। ਏ ਤਾਂ ਈ ਵਧੇਗਾ ਨਾ ਜੀ ਜਦੋਂ ਮਲਬ ਪੈਸਾ ਆਏਗਾ ਜਾਦਾ ਲੋਕਾਂ ਕੋਲ।
ਉਹੀ ਆ ਨਾ ਅ ਚੀਜ ਵੀ ਕੁਛ ਉਹੋ ਆ ਵੀ ਚੀਜ਼ ਵੀ ਘੱਟ ਹੋਏ ਚਲੋ ਓਹ ਤਾਂ ਸਮਝ ਆਂਦੀ ਤਾਂ ਤੁਸੀਂ ਦਾਮ ਵਧਾਓ ਚੀਜ਼ ਬੰਨ ਘੱਟ ਰਹੀ ਏ ਤੁਹਾਡੇ ਕੋਲ, ਦਾਮ ਵਧਾਇਆ ਉਦੋਂ ਵੀ ਸਮਝ ਔਂਦੀ ਐ ਪਰ ਏਹ ਬੇਮਤਲਬ ਈ ਜੇਹੜੇ ਉਂਈ ਹਵਾ ਬਾਜੂ ਜੇ ਹੈ ਨਾ ਏਹ ਗੱਲ ਗਲਤ ਕਿਉਂਕਿ ਅਮੀਰੀ ਬਾਪ ਐ ਨਾ ਅਮੀਰ ਬਾਪ ਦੀ ਔਲਾਦ ਵੀ ਭੇਜੇ ਓਹ ਪੈਸੇ ਐਂਈ ਬਹਾਏਗਾ ਨਾ ਫੇਰ ਓਨ ਤਾਂ ਪਤਾ ਈ ਨਈ ਲੱਗਨਾ, ਓਹ ਤਾਂ ਫੇਰ ਜਿਹੜਾ ਵੀ ਪੈਸਾ ਉਹਦੇ ਹੱਥ ਚ ਟਿੱਕਣਾ ਹੀ ਨਹੀਂ ਔਰ ਹੱਥ ਦੀ ਮੈਲ ਸਮਝ ਕੇ ਚਲੋ ਠੀਕ ਆ ਇਹ ਇੰਨਾ ਪੈਸਾ ਮਗਰ ਭੱਜ ਭੱਜਣਾ ਵੀ ਨੀ ਚਾਹੀਦਾ ਉਹ ਗੱਲ ਵੀ ਹੋਰ ਆਂ ਪਰ ਇੱਕ ਜਿਹੜਾ ਹੈ ਨਾ ਕਾਬੂ ਵੀ ਆਉਣਾ ਚਾਹੀਦਾ ਆਪਣੇ ਆਪ ਚ ਫਾਲਤੂ ਖਰਚ
ਉਹ ਇਹੀ ਨਾ ਜੀ। ਜਿਹੜੇ ਚਾਂਦੀ ਦੇ ਚਮਚ ਮੂੰਹ ਚ ਲੈ ਕੇ ਜੰਮੇ ਆ ਨਾ ਉਹਨਾਂ ਨੂੰ ਨਾ ਮੇਨ ਕਦੇ ਕੋਈ ਚੱਕਰ ਹੀ ਨਹੀ ਹੁੰਦਾ ਉਹਨਾਂ ਨੂੰ ਪਤਾ ਕਿ ਪੈਸਾ ਤਾਂ ਸਾਡੇ ਤੋਂ ਇੰਨਾ ਹੀ ਹੈ ਜਿੱਥੇ ਮਰਜ਼ੀ ਉਡਾਈ ਜਾਈਏ ਕਿਹੜਾ ਰੋਕਣ ਟੋਕਣ ਵਾਲਾ ਹੈਗਾ ਓ
ਤੇ ਲਾ ਦੋ ਇੰਨਾ ਕਿ ਤੁਸੀਂ ਬਾਹਲਾ ਕਰਤਾ ਕਿਸੇ ਦੇ ਭਲੇ ਕਰਨ ਚਲਾ ਦੋ ਜਿਹਨੂੰ ਲੋੜ ਹੈ ਉਹਨੂੰ ਦੇ ਦੋ
ਲੋਕਾਂ ਦਾ ਦੇਖੋ ਅੱਜ ਕਲ ਉਹ ਬੰ ਦੇ ਬੈਠੇ ਆ ਜਿਹਨਾਂ ਨੂੰ ਮਤਲਬ ਦੋ ਰ ਦੋ ਟੈਮ ਦੀ ਰੋਟੀ ਦੀ ਨਸੀਬ ਉਨਾਂ ਨੂੰ ਪਤਾ ਕੀ ਪੈਨਾ
ਹੂੰ ਹੂੰ ਹੂੰ
ਪਰ ਜਿਹੜੇ ਅਮੀਰ ਅਰ ਨੇ ਉਹਨਾਂ ਨੂੰ ਪਤਾ ਕਿ ਉਹ ਦਾਣੇ ਲੈਤੇ ਉਹ ਅਮੀਰ ਇਹ ਉਹ ਜੀ ਹੋਏ ਪਏ ਨੇ ਨਾ ਉਹ ਰੇਹੜੀਆਂ ਤੇ ਨੀ ਆ ਦੁਕਾਨਾਂ ਤੇ ਜਾਣਾ ਰੈਸਟ ਪਿੰਡ ਹੋ ਗਏ ਮੋਲ ਹੋ ਗਏ ਫਾਈਵ ਸਟਾਰ ਹੋਟਲ
ਉੱਥੇ ਹੈ ਵੀ ਹੀ ਖਾਣ ਨੂੰ ਇਹ ਇੱਕ ਉਹੀ ਚੀਜ਼ ਉਹ ਲਓ ਤੋਂ ਸੂ ਪੰਜ ਪੰਜ ਸੌ ਚ ਵੇ ਜਿਹੜੀ ਰੇਹੜੀਆਂ ਤੇ ਤੁਸੀਂ ਸੱਤ ਸੱਤਰ ਚ ਖਾ ਲਵਾਂਗੇ ਉਹੀ ਗੱਲ ਆ ਉਹੀ ਘੁੰਮ ਫਿਰ ਕੇ ਤੁਹਾਨੂੰ ਉਹ ਬਸ ਇਹ ਕੀ ਜਗ੍ਹਾ ਦਾ ਨਾਮ ਕੁਰਸੀ ਤੇ ਬੈਠੀ ਦਾ ਨਾਮ ਹੈ ਖਾਸ
ਬਰਗਰ ਹੁੰਦੇ ਉਹੀ ਛੇ ਛੇ ਗਾ ਲੈਣਾ ਸੀ। ਉਹਨਾਂ ਨੂੰ ਬਸ ਮੇਰੀ ਇਹ ਕਿ ਜਿੱਥੇ ਮਹਿੰਗਾ ਮਿਲਦਾ ਨਾ ਅਸੀਂ ਉੱਥੇ ਹੀ ਵੜਨਾ ਛੋਟੀ ਥਾਵਾਂ ਤੇ ਪੈਰ ਪਸਾਰਨਾ ਹੀ ਨਹੀਂ ਅਸੀਂ ਫੇਰ ਦੂਜੇ
ਸਟੈਂਡਰਡ ਘੱਟਦੇ ਆ ਨਾ ਲੋਕਾਂ ਦੇ
ਕਮਾਉਣਗੇ ਕਿਵੇਂ ਉਹਨਾਂ ਕੋਲ ਪੈਸਾ ਆਏਗਾ ਕਿਵੇਂ ਇਹੀ ਤਾਂ ਗੱਲ
ਸਹੀ ਗੱਲ ਆ ਨਹੀਂ ਉਹੀ ਨਾ ਸਾਰਾ ਇੱਕ ਸ ਇੱਕ ਸਾਈਕਲ ਚ ਹੁੰਦਾ ਹੈ ਸਾਰਾ ਕੁਛ ਸਾਰੇ ਇੱਕ ਦੂਜਿਆਂ ਦੇ ਉੱਤੇ ਹੀ ਹੁੰਦੇ ਆ ਸਰਕਾਰ ਆਪਣੇ ਵਾਸਤੇ
ਹਾਂਜੀ ਚੱਲਦਾ ਵਾ ਤੁਸੀਂ ਇਹ ਵੇਖੋ ਜੇ ਦੋ ਤਿੰਨ ਦੋਸਤ ਵੀ ਹਨ ਨਾ ਉਹ ਜੇ ਗੜ ਵੀ ਜਾਣਾ ਉਹਨਾਂ ਨੇ ਇਹ ਨੀ ਹੈ ਕਿ ਇੱਕ ਹੀ ਗੱਡੀ ਲੈ ਜਾਣਗੇ ਉਹਨਾਂ ਨੇ ਸ਼ੋਸ਼ੇਬਾਜ਼ੀ ਕਰਨ ਵਾਸਤੇ ਜਿੰਨਾ ਵੱਖਰੀਆਂ ਵੱਖਰੀਆਂ ਐੱਡਾ ਫੂਕਦੇ ਆ
ਹੂੰ ਹੂੰ
ਇੰਨਾ ਖਰ ਚਾ ਖੁਰਚਾ
ਮੈਂ ਉਹੀ ਕਹਿ ਰਹੀ ਨਾ ਵੀ ਕਿਸੇ ਨੂੰ ਖਵਾ ਪਿਆ ਦੋ ਤੁਸੀਂ ਬਾਲਾ ਤੁਹਾਡੇ ਕੋਲੋਂ ਜੇ ਸਾਂਭਿਆ ਨਾ ਜਾਵੇ ਨਾ ਕਿਤੇ ਪੈਸਾ ਜਾਂ ਤੁਹਾਨੂੰ ਲੱਗੇ ਵੀ ਕਿਸੇ ਦਾ ਕੋਈ ਚੰਗਾ ਹੀ ਕਰਦੋ ਕੋਈ ਪਨਾ ਤੁਹਾਨੂੰ ਕਿੰਨੀ ਦੁਆ ਦੇ ਕੇ ਜਾਵੇਗਾ ਕੋਈ ਕਿੰਨਾ ਕਰੇਗਾ ਤੁਸੀਂ ਫਾਲਤੂ ਦੀ ਗੱਡੀਆਂ ਖੜੀਆਂ ਕਰ ਰਹੇ ਹੋ ਘਰੇ ਫਾਲਤੂ ਚੀਜ਼ਾਂ ਲਿਆ ਲਿਆ ਤੁਸੀਂ ਜੋੜੀ ਜਾ ਰੇ ਓ ਓਹ ਦਾ ਕੀ ਏ। ਏਹ ਤਾਂ ਅੱਜ ਚੀਜ਼ ਹੈ ਤਾਡਾ ਕੱਲ੍ਹ ਮੂੰਹ ਟੁੱਟ ਜੇਗਾ ਓਹਦੇ ਨਾਲ ਤਾਂ ਫੇਰ ਓਹ ਪਈ ਰੈਹ ਜਾਣੀ ਏ। ਕਿਸੇ ਨੇ ਕੋਛ ਨੀ ਕਰਨਾ ਬਸ। ਆਪਦੀ ਮਨ ਦੀ ਸ਼ਾਂਤੀ ਜਿੱਥੇ ਮਿਲੇ ਨਾ ਓਹ ਕੰਮ ਕਰਕੇ ਨਾ ਤੁਸੀਂ ਬੌਤ ਕੁਛ ਖੱਟ ਸਕਦੇ ਓ।
ਏਹੀ ਤਾਂ ਗੱਲ ਸੌ ਓਹ ਵੀ ਥੋੜ੍ਹੇ ਟੈਮ ਦਾ ਈ ਹੁੰ ਹੁੰਦੈ ਬਸ ਜਦੋਂ ਦੋ ਤੇ ਦੋ ਤੇਨ ਵਾਰੀ ਓਹ ਚੀਜ਼ ਵਰਤ ਲੀ ਨਾ ਬਸ ਓ ਨਵਾਂ ਨਵਂ
ਹੋਰ ਫੇਰ ਗਈ ਗੱਲਾਂ ਫੇਰ ਤਾਂ ਕੌਣ ਕਿੱਥੇ ਕੀ ਪਛਾਣਿਆ ਜਾਂਦੈ ਸਭ ਰੈਹਣ ਐਸੇ ਵੀ।
ਉਹੀ ਤਾਂ ਗੱਲ ਐ ਪਰ ਐ ਲੋਕ ਕਾਂ ਨੂੰ ਸਮਝ ਨੀ ਨਾ ਆਂਦਾ ਕਿ ਮਤਲਬ ਪੈਹੇ ਬਚਾ ਲੀਏ ਓਹਨਾਂ ਦੇ ਮਾਂ-ਪਿਓ ਕਿਵੇਂ ਕਿੰਨੀ ਮੇਨਤ ਕਰਦੇ ਨੇ, ਯਾ ਦੂਜੇ ਕਿੰਨੀ ਮੇਨਤ ਕਰਦੇ ਜਿਨਾਂ ਨੂੰ ਦ ਫਹੀ ਆ ਨਸੀਬ ਨੀ ਹੁੰਦਾ‌ ਸਾਨੂੰ ਐਹ ਕਿਆ ਸੀਂ ਆਪਦੇ ਸ਼ੋਸ਼ੇਬਾਜੀ ਕਰ ਲੀਏ।
ਯਾ ਹਾਂ, ਪੈਸੇ ਬਾਹਲੇ ਤੁਐਡੇ ਕੋਲ ਹੈਗੇ ਕੁਛ ਸੰਸਥਾ ਹੀ ਬਣਵਾ ਦੋ ਕੋਈ। ਕੋਈ ਹੁ ਹਸ ਪਤਾਲ ਖੋਲਦੋ ਚੱਜ ਦੇ, ਕੋਈ ਤੁਸੀਂ ਸਕੂਲ ਖੋਲਦੋ ਚੱਜ ਜਿੱਥੇ ਕੋਝ ਪੀੜੀ ਕੋਈ ਪੜ੍ਹ ਲਿਖ ਜਾਏ, ਕਿਸੇ ਦਾ ਵਧੀਆ ਇਲਾਜ ਹੋ ਜੇ। ਐਵੇਂ ਕੋਈ ਚੰਗੀਆਂ ਚੀਜ਼ਾਂ ਚ ਲਾਓ ਓਹਦਾ ਪੈਸਾ, ਵੀ ਤੁਵਾਡਾ ਮੁੱਲ ਵੀ ਪਵੇ। ਬੀ ਕਮਾਏ ਦਾ ਕੋਈ ਖ
ਜੀ ਕੋਈ ਲਾਕੇ ਨੀ ਰਾਜੇ, ਓਹਨਾਂ ਨ ਨੂੰ ਏ ਬਸ ਰਾਤ ਰੋਹ ਪੂਰੇ ਕਰੀਏ। ਬਾਕੀ ਗੋ
ਹੂੰ, ਠੀਕ ਆ ਜੀ, ਸਤ ਸ੍ਰੀ ਅਕਾਲ।